ਹੈਲੋ, ਭੈਣ ਜੀ ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੋਰ ਆਹੋ ਵਧੀਆ, ਮੈਂ ਸੋਚਿਆ ਅੱਜ ਤੁਹਾਨੂੰ ਫੋਨ ਲਾਈਏ?
ਹਾਂਜੀ, ਹਾਂਜੀ ਬਹੁਤ ਦਿਨ ਹੋ ਗਏ ਸੀ, ਤੁਹਾਡੇ ਨਾਲ ਗੱਲ ਕੀਤਿਆ
ਹਾਂਜੀ- ਹਾਂਜੀ ਹੋਰ -ਹੋਰ ਹਾਂ ਓ ਵਦੀਆ, ਸਬ ਵਦੀਆ, ਤੂਸੀ ਸੁਨਾਓ ਤੂਆਡੇ ਘਾਰ ਸਬ
ਹਾਂਜੀ, ਹਾਂਜੀ, ਹਾਂਜੀ ਸਬ ਵਦੀਆ, ਫਸ ਕਲਾਸ ਸੀ, ਹਾਂਜੀ ਹੋਰ ਕੀ ਕਰਦੇ ਸੀ?
ਬਾੱਸ ਆਏ ਹੋਏ ਸੀ ਅਪਨੀ ਨਾਨ, ਨਨਾਨ ਦੇ ਇੱਥੇ। ਅਪਨਾ ਸੂਟ ਸਿਵਾਨਾ ਸੀ ਵਿਆ ਵਸਤੇ ਤੇ ਹਾਂਜੀ, ਹਾਂਜੀ।
ਅੱਛਾ ਜੀ।
ਹਾਂਜੀ, ਹੋਰ ਥਹੀ ਐ ਹਾਂਜੀ, ਹੋਰ?
ਹਾਂ, ਬਾੱਸ ਵਦੀਆ ਫਸ ਕਲਾਸ, ਹਾਂ। ਹਾਂ, ਬਾਸ ਹੁਨੇ ਮਾਰਕੀਟ ਤੋਂ ਆਈ ਆ।
ਅੱਛਾ, ਅੱਛਾ।
ਹਾਂ, ਮੇਰੀ ਬੇਟੀ ਦਾ ਬਰਡੇ ਹੈ ਨਾ ਤ ਓ ਕੈਂਦੀ ਸੀ ਹਾਂ, ਹਾਂਜੀ, ਹਾਂਜੀ। ਹਾਂਜੀ, ਹਾਂਜੀ ਥੈਂਕ ਯੂ ਜੀ।
ਫੇਰ ਐ ਕੇਕ ਬੰਦਾ ਏ।
ਔਡਰ ਦੇ ਕੇ ਆਏ ਹੋਏ ਓ, ਹਜੇ ਤੇ ਮੰਡੇ ਨੂੰ ਏ ਵੈਸੇ ਉਦਾ ਬਰਡੇ। ਹਾਂਜੀ, ਹਾਂਜੀ ਹਾਂ ਤੇ ਓ ਕੇਕ ਵਗੈਰਾ ਦਾ ਔਡਰ ਦਿੱਤੈ, ਡਰੈਸੀਸ ਵਗੈਰਾ, ਡਰੈਸ ਲੈ ਕੇ ਆਈ ਆਂ ਓਦੀ। ਹੁਨ ਬੜੀ ਮੁਸ਼ਕਿਲ ਡਰੈਸ ਮਿਲਦੀ ਐ
ਹੂੰ, ਹੂੰ ਸਈ ਗਾੱਲ ਏ ਸਾਇਜ਼ ਵੇਖਨਾ ਪੈਂਦੈ।
ਹਾਂਜੀ, ਹਾਂਜੀ ਹਾਂ ਕਿੰਨੀਆਂ ਦੁਕਾਨਾਂ ਘੁੰਮ ਕੇ ਫੇਰ ਕਿਤੇ ਜਾ ਕੇ ਮਿਲੀਏ, ਕੋਈ ਹੈ ਈ ਨੀ ਸੀ, ਅੱਛੀ ਜੀ ਡਰੈਸ ਈ ਨੀ ਮਿਲ ਰਈ ਸੀ।
ਅੱਛਾ, ਅੱਛਾ ਹਾਂਜੀ, ਹਾਂਜੀ।
ਹਾਂ, ਚਲੋ। ਹੋਰ ਤੂਸੀ ਸਾਓ ਤੂਆਡੀ ਠੀਕ ਨੇ ਬੱਚੇ, ਗੁੜੀਆ ਠੀਕ ਏ ਤੂਆਡੀ?
ਹਾਂ ਮੁੰਡਾ ਏ ਮੇਰਾ ਛੋਟਾ ਜੇਆ, ਓ ਵੀ ਵਦੀਐ। ਹਾਂ ਓ ਸਬ ਵਦੀਆ, ਹੋਰ ਆਜ ਕਲ ਤੇ ਮੌਸਮ ਬੜਾ ਬੇ ਤਾਰ ਬਨੇਆ ਹੋਏਐ, ਹਨਾ?
ਹਾਂ ਬੋਤ ਏਧਰ ਤੇ ਬੋਹਤ ਜਾਦਾ ਲੂ ਚੱਲ ਰੀ ਐ, ਬੋਹਤ ਗਰਮੀ ਐ। ਤੇ ਹਾਂ ਬੋਤ ਜਾਦਾ
ਸਾ ਦੇ ਫਿਰ ਇਤਨੀ ਜਾਦਾ ਬਾਰਿਸ਼ ਹੁੰਦੀ ਪੀਏ, ਮੇਰਾ ਕਾਕਾ ਤਾ ਬੀਮਾਰ ਹੋਏਆ ਪੇਐ ਇਤਨਾ।
ਅੱਛਾ, ਅੱਛਾ, ਹੂੰ।
ਵੀ ਅਜ, ਕਲ ਵੇਖਾ ਲਿਆਈ ਆਂ ਕਾਕੇ ਨੂੰ ਡਾਕਟਰ ਨੂੰ ਤੇ ਡਾਕਟਰ ਕੈਂਦੇ, ਗਲੇ ਪਏ ਹੋਏ ਨੇ ਨਾ ਕਾਕੇ ਨੂੰ ਹੂੰ, ਤੇ ਗਲੇ ਦੇ ਨਾਲ-ਨਾਲ ਫੇਰ ਬੁਖ਼ਾਰ, ਸਰਦੀ, ਖਾਂਸੀ
ਹਾਂਜੀ, ਮੇ ਬੱਚੇਆਂ ਦਾ ਬੋਤ ਧੇਆਨ ਰੱਖਨਾ ਪੈਂਦੈ, ਬਰਸਾਤਾਂ ਵਿੱਚ ਵੀ ਬੋਤ ਧੇਆਨ ਰੱਖਨਾ ਪੈਂਦੈ ਬਚ ਚ ਛੋਟੇ ਐ ਨਾ ਅਜੇ, ਹੂੰ।
ਓ, ਓਈਓ ਤੇ ਹੋਰ ਫੇਰ ਬਾਰਿਸ਼ ਦੇ ਕਾਰਨ ਤੇ ਫਿਰ ਓ ਜਾਨਵਰ ਨਿਕਲਦੇ ਨੇ ਸਾਡੇ ਇੱਥੇ ਤੇ ਸਾੱਪ ਆਨ ਲਾੱਗ ਗਏ ਜਾਨਵਰ ਏ ਬਾਰਿਸ਼ ਦੇ ਕਾਰਨ, ਕਾਲੇ ਨਾਗ ਹੁੰਦੇ ਨਾ।
ਹਾਂਜੀ, ਹਾਂਜੀ, ਹਾਂਜੀ।
ਹਾਂ, ਓ ਆਨ ਲਾੱਗ ਗਏ ਤੇ ਮੈਂਨ ਤੇ ਇਤਨਾ ਡਰ ਲਗਦੈ, ਮੈਂ ਅਪਨੇ ਬੱਚੇ ਨੂੰ ਤਾ ਅਪਨੀ ਜਮੀਨ ਤੱਕਨ ਨੀ ਉਤਾਰ
ਹਾਂ ਨਈ ਓ ਤੇ ਹੈ, ਹਾਂ ਓ ਤੇ ਹੈਈ ਏ, ਬੱਚੇ ਦਾ ਡਾਰ ਲਗਦੈ ਛੋਟਾ ਬੱਚ ਬੱਚੈ ਤੂਆਡਾ।
ਹੂੰ, ਹੋਨ ਵੀ ਮੈਂ ਆਈ ਆਂ ਅਪਨੇ ਕੀ ਕੈਂਦੇ ਨਾਲ ਅਪਨੇ ਗੇਟ ਤੋ ਬਾਰ ਤੁਰੰਨ ਐਕਟੀਵਾ ਤੇ ਬੈਕੇ ਈ ਆਈ ਆਂ ਮੈਨ ਤੇ ਡਾਰ ਲਗਦੈ ਕਿ ਸਾੱਪ ਆ ਨਾ ਜਾਏ।
ਹਾਂ ਨਈ ਓ ਤਾਂ ਹੈ ਈ ਐ, ਹਾਂ ਵੈਸੇ ਸੱਪ ਤਾਂ ਨਿਕਲ ਨਿਕਲਦੇ ਤੇ ਨੀ ਹੈ, ਦੂਸਰੇ ਹੀ ਹੋਰ ਛੋਟੇ-ਛੋਟੇ ਓ ਨਿਕਲਦੇ ਹੁੰਦੇ ਵੈਸੇ ਬਰਸਾਤਾਂ 'ਚ। ਤੁਹਾਡੇ ਓਧਰ ਨਿਕਲਦੇ ਹੋਣੇ ਨੇ।
ਸਾਡੇ ਏਥੇ ਨਿਕਲਦੇ ਨੇ। ਹੁਨ ਨਾਲੇ ਪੇ ਪਿੱਛੇ, ਸਾਡੇ ਪਿੱਛੇ ਹੈਗਾ ਨਾ ਨਾਲਾ ਹੈਗਾ ਏ। ਤੋਂ ਓ ਕੁਛ ਜ਼ਿਆਦਾ ਹੀ ਆ ਜਾਂਦੇ ਨੇ ਹੂੰ, ਬੋਤ ਏ ਆਂਦੇ ਨੇ ਫੇਰ, ਅਹ ਡਰ ਲੱਗਦਾ ਫਿਰ ਅਸੀਂ ਲੋਗ ਘਰੋਂ ਬਾਰ ਈ ਨਈ ਨਿਕ ਕਲਦੇ ਨਨਾਨ ਦੇ ਏਥੇ ਆਏ ਆਂ, ਓ ਸਾਡੇ ਜੀਜਾ ਜੀ ਦਾ ਜਨਮ ਦਿਨ ਐ। ਅਸੀ ਨਾਲੇ, ਹਾਂ ਨਾਲੇ ਫੇਰ ਇਸ ਵਸਤੇ ਆਨਾ ਪੈ ਗਿਆ
ਹਾਂ ਚਲੋ ਕੋਈ ਨੀ, ਹਾਂ ਆਣਾ ਪੈਂਦਾ ਰਿਸ਼ਤੇਦਾਰੀਆਂ 'ਚ।
ਕੱਲ ਏ ਫੇਰ ਨਾ ਓ ਤਾਂ ਫਿਰ ਜੀਜਾ ਨਾਲ ਹਾਲ ਜੋਨਗੇ ਕਹਿੰਦੇ ਕਹਿਨਗੇ ਆਏ ਨੀ ਐ ਤੁਸੀਂ ਲੋਗ, ਬੜੇ ਦਿਨ ਹੋ ਗਏ ਸਨ ਨਾ ਦੀਦੀ ਤੇ ਏਥੇ ਆਏ ਨੀ ਸਾਂ ਅਸੀਂ।
ਠੀਕ ਐ, ਠੀਕ ਐ ਹਾਂ ਆਹ ਜੀਜਿਆਂ ਨੂੰ ਵੈਸੇ ਖੁਸ਼ ਰੱਖਣਾ ਹੁੰਦਾ।
। ਹਾਂ ਸਈ ਗੱਲ
ਹਾਂ ਓ ਤੇ ਹੈ ਈ ਐ, ਚਲੋ ਓ ਜਾਦਾ ਜ਼ਰੂਰੀ ਐ ਖੁਸ਼ ਰੱਖਣੇ। ਸਭ ਤੋਂ ਜਰੂਰੀ, ਘਰ ਵਿੱਚ।
ਨਾਲੇ ਫੇਰ ਓ ਜੀਜਾ ਜੀ ਨੇ ਮੈਨੂੰ ਬਹਿਨ ਵੀ ਮਨਾਇਆ ਹੋਇਆ।
ਠੀਕ ਆ ਉਹ ਤੇ ਹੈ ਫਿਰ ਉਹ ਡਬਲ ਹੋ ਗਈ ਰਿਸ਼ਤੇਦਾਰੀ ਨਾ ਭਰਾ ਨੂੰ ਭਰਾ ਨੂੰ ਕਰ ਸਕਦੇ ਹੋ ਗੁੱਸਾ ਤੇ ਨਾ ਜੀਜੇ ਨੂੰ। ਕਰ ਸਕਦੇ ਹਾਂ, ਨਾਰਜ਼ ਹਾਂ ਦੋਨਾਂ ਨੂੰ ਨਾਰਾਜ਼ ਨੀ ਕਰ ਸਕਦੇ ਹਨਾ।
ਹਾਂ ਸਹੀ ਗੱਲ ਏ, ਨਾ ਜੀਜੇ ਨੂੰ ਨਾਰਾਜ਼ ਨਾ ਬਰਾ ਨੂੰ ਨਾਰਾਜ਼ ਕਰ
ਭਰਾ ਨੂੰ ਨਰਾ ਦੇ ਹਾਂ ਹੋਰ ਕੀ ਚਲੋ ਨਹੀਂ ਅੱਧੀ ਰਿਸ਼ ਰਿਸ਼ਤੇਦਾਰੀਆਂ ਹੋਨੀਆਂ ਚਾਈਦੀਆਂ ਨੇ ਆਪਨੀਆਂ।
ਸਹੀ ਗੱਲ ਏ, ਸਹੀ ਗੱਲ ਏ, ਓਇਓ ਹੁਨ ਮੌਸਮ ਤਾਂ ਇੰਨਾ ਖ਼ਰਾਬ ਹੋਇਆ ਪਇਆ ਏ ਇੱਕ ਦਿਨ ਨਾਗਾ ਨੀ ਹੁੰਦਾ ਬਾਰਿਸ਼ ਹੋਂਦੀ ਏ, ਇੱਕ ਦਿਨ ਨਾਗਾ ਨੀ ਹੁੰਦਾ ਬਾਰਿਸ਼ ਹੋਂਦੀ ਏ। ਫੇਰ ਫਿਰ ਸਾਬ ਦੇ ਨਾਲ ਨਾਲ ਫਿਰ ਮੱਛਰ ਵੀ ਆਂਦੇ ਨੇ, ਮੱਖੀਆਂ ਆਂਦੀਆਂ ਨੇ। ਮੱਛਰ ਦੇ ਕਾਰਨ ਫਿਰ ਬੱਚਾ ਬਿਮਾਰ ਹੁੰਦਾ ਐ।
ਹੂੰ, ਓ ਤੇ ਹੈ ਹੀ ਏ, ਓਧਰ ਤੁਹਾਡੇ ਵੱਲ ਜਲਦੀ ਬਰਸਾਤਾਂ ਲੱਗ ਜਾਂਦੀਆਂ ਨੇ ਨਾ।
ਹਾਂ-ਹਾਂ, ਸਾਡੇ ਏਥੇ ਬੜੀ ਬਰਸਾਤ ਹੋ ਜਾਂਦੀਆਂ ਨੇ।
ਹਾਂ ਏਧਰ ਤੇ ਲੇਟ ਪੈਂਦੀ ਐ ਹੁਨ ਹਜੇ ਜੂਨ, ਜੁਲਾਈ ਦੀ ਲਾ ਲਾਸਟ ਵਿੱਚ ਪੈਂਦੀ ਐ ਏਥੇ।
ਹੂੰ, ਸਾਲ ਬੱਚੇ ਦਾ ਸਾਡੇ ਨਾਲ ਈ ਨਈ ਸਾਡੇ ਸਾਹਮਣੇ ਬੱਚਾ ਹੈ ਮੈਂ ਸਾਡੇ ਬੱਚੇ ਜਿਵੇਂ ਨੌ ਮਹੀਨੇ ਦਾ ਏ ਤੇ ਸਾਡੇ ਸਾਹਮਣੇ ਦਾ ਜੋ ਬੱਚ ਚਾ ਹੋਨੇ-ਹੋਨੇ ਹੋਏਆ, ਨਾਲੇ ਬਿਮਾਰ ਹੋ ਗਿਆ। ਤੁਰੰਤ, ਤੁਰੰਤ ਡਾਕਟਰ ਨੂੰ ਲੈ ਓਨੇ ਇਓ ਕੀ ਕਹਿੰਦੇ ਅਇਓ ਹੋਇਆ ਦੋ-ਤ੍ਰੈ ਮਹੀਨੇ ਹੋਏ ਨੇ ਜਮ ਜਮਿਆ ਸੀ, ਨਾਲੇ ਇਤਨੇ ਮੱਛਰ ਆਏ ਸਨ। ਓਨੇ ਮਾਂ ਨੇ ਧਿਆਨ ਦਿੱਤ ਤਾ ਨੀ ਤੇ ਜਾਲੀ ਲਾਈ ਨੀ ਬੱਚੇ ਦੇ ਉੱਤੇ, ਤੇ ਇੰਨਾ ਜਾਦਾ ਮੱਛ ਛਰ ਕੱਟ ਲਿਆ ਤੇ ਡਾਕਟਰ ਨੇ ਐਡਮਿਟ ਕਰ ਲਿਆ ਓਨੂੰ।
ਹਾਂ-ਹਾਂ ਨਹੀਂ ਬੱਚਿਆਂ ਦਾ ਤਾਂ ਬੋਤ ਧਿਆਨ ਰੱਖਣਾ ਪੈਂਦਾ ਐ। ਬੱਚੇ ਬੜੀ ਜਲਦੀ ਬਿਮਾਰ ਹੁੰਦੇ ਨੇ।
ਆਪਣੇ ਬੱਚੇ ਦਾ ਬੜਾ ਹੁਨ ਮੇਰਾ ਹੋਰ
ਹਾਂ ਹੂੰ ਨਹੀਂ ਬੱਚਿਆਂ ਦਾ ਧਿਆਨ ਰੱਖੋ ਹੋਰ ਕੀ। ਬਰਸਾਤਾਂ ਚ ਪਤਾ ਬੱਚੇ ਬਿਮਾਰ ਇੱਕ ਵਾਰੀ ਵਿਗੜ ਜਾਏ ਨਾ ਬੜਾ ਮੁਸ਼ਕਲ ਹੋ ਜਾਂਦਾ ਫੇਰ
ਹਾਂ-ਹਾਂ ਸਹੀ ਗੱਲ ਐ।
ਹਾਂ ਬਖਾਰ ਵਿਗੜਨਾ ਵੀ ਨੀ ਚਾਈਦਾ ਨਾ ਬੱਚਿਆਂ ਦਾ।
ਸਹੀ ਗੱਲ ਔਰ ਇਹ ਮੌਸਮ ਦੇ ਵਿੱਚ ਬ ਬੱਚੇ ਬਿਮਾਰ ਹੋਏ ਤੇ ਜਲਦੀ ਠੀਕ ਵੀ ਨਹੀਂ ਹੁੰਦੇ ਬੜਾ
ਹਾਂਜੀ, ਹਾਂ-ਹਾਂ ਬਹੁਤ ਜ਼ਿਆਦਾ ਧਿਆਨ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਹਾਂਜੀ। ਛੋਟੇ ਕਿ ਅੱਜ-ਕੱਲ੍ਹ ਤਾਂ ਵੱਡੇ ਹਾਂਜੀ
ਕੀ ਕਹਿੰਦੇ ਪਏ ਓ ਤੁਸੀ?
ਮੈਂ ਕਿਹਾ ਛੋਟੇ ਬੱਚਿਆਂ ਦਾ ਧਿਆਨ ਕਿ ਵੱਡੇ ਬੱਚਿਆਂ ਦਾ ਵੀ ਧਿਆਨ ਨਾ ਹੀ ਰੱਖਣਾ ਪੈਂਦਾ ਐ। ਅੱਜ-ਕੱਲ ਹਾਂ ਹੋਰ ਕੀ ਬੱਚੇਆਂ ਦਾ ਸਾਰੇ ਛੋਟਾ ਹੋਏ ਵੱਡਾ ਹੋਏ ਸਭ ਦਾ ਧਿਆਨ ਰੱਖਣਾ ਪੈਂਦਾ।
ਸਹੀ ਗੱਲ ਆ, ਔਰ ਤੁਹਾਡੇ ਇੱਥੇ ਬਾਰਿਸ਼ ਆਉਂਦੀ ਪਈ ਆ?
ਨਾ-ਨਾ ਇੱਧਰ ਤੇ ਇੰਨੀ ਗਰਮੀ ਐ। ਇੰਨੀ ਧੁੱਪ ਨਿਕਲੀ ਹੋਈ ਹੈ ਇੱਧਰ ਨਿਕਲੀ ਵੀ ਨਿਕਲਦੀ ਹੈ ਨਾ ਰੋਜ਼। ਇੱਕ ਪੱਤਾ ਨਈ ਹਿਲਦਾ। ਏਨੀ ਗਰਮੀ ਐ ਅੱਛਾ ਸਾਡੇ ਜੁਲਾਈ ਦੇ ਐਂਡ ਵਿੱਚ ਪੈਂਦੀ ਐ ਬਰਸਾਤ। ਬਾਰਿਸ਼ ਵਗੈਰਾ ਸ਼ੁਰੂ ਹੁੰਦੀ ਐ। ਹਾਂ ਫੇਰ ਅਗਸਤ, ਸਤੰਬਰ ਤੱਕ ਹੋਏਗੀ। ਬਾਰਿਸ਼ ਹਾਂ ਫੇਰ ਹੋਰ ਗਰਮੀ ਹੋ ਜਾਂਦੀ ਐ ਬਾਰਿਸ਼ ਆਉਂਦੀ ਸਗੋਂ ਜਿਆਦਾ ਗਰਮੀ ਹੋ ਜਾਂਦੀ ਐ ਇੱਧਰ ਤੇ ਗੁੰਮਾ ਹੋ ਜਾਂਦਾ ਬਿਲਕੁਲ ਹੁਨ ਹਵਾ ਨੀ ਚੱਲਦੀ ਹੂੰ
ਹਾਂਜੀ।
ਨਾਲ ਨ ਆਉਂਦਾ ਇੰਨੀ ਮੌਸਮ ਠੰਡਾ ਹੋਇਆ ਪਿਆ ਕੰਬਲ ਨਿਕਲ
ਅੱਛਾ ਹਾਅ ਹਾਂਅ, ਓਹ ਸਾਡੇ ਤੇ ਇੱਥੇ ਚੱਦਰ ਵੀ ਬੜੀ ਮੁਸ਼ਕਲ ਨਾਲ ਲੈਂਦੇ ਨੇ
ਕੰਬਲ ਕੀ ਲੈਣੇ ਨੇ, ਏਸੀ, ਪੱਖਾ ਸਭ ਕੁੱਛ ਚੱਲ ਰਿਆ ਇੱਥੇ ਤੇ
ਅੱਛਾ।
ਹਾਂ, ਮੈਂ ਹੁਣ ਬਜਾਰੋਂ ਆਈਂ ਐ। ਐਂਨੀ ਗਰਮੀ ਲੱਗੀ ਐ ਪੈਲਾਂ ਏਸੀ ਚਲਾਇਆ, ਪੱਖਾ ਚਲਾਇਆ ਫੇਰ ਬੈਠੀ ਆ ਕਮਰੇ ਚ ਹੋਰ। ਬੋਹਤ ਬੋਤ ਜਿਆਦਾ ਗਰਮੀ ਬਾਹਰ ਪੱਤਾ ਵੀ ਨੀ ਹਿਲਦਾ ਹਵਾ ਨੀ ਚੱਲਦੀ ਪਈ ਬਿਲਕੁਲ ਵੀ।
ਬਾਰਿਸ਼ ਦੇ ਕਾਰ ਕਲ ਦਾ ਬੱਚਾ ਬਵ ਜਰ-ਜਰ ਨੂੰ ਬਾਥਰੁਮ ਕਰਦਾ ਪਿਆ ਏ। ਕੈ ਸਕਦੇ ਆਂ ਕਿ ਡਾਈਪਰ ਪਾਸ- ਤਾਇਓ ਤੁਹਾਨੂੰ ਪਤਾ ਰੈਸਿਸ ਸੋ ਜਾਂਦੇ ਨੇ ਬੱਚੇਆਂ ਨੂੰ, ਨਾ
ਬ ਹਾਂ ਬ ਬੱਚਿਆਂ ਨੂੰ ਰਸ਼ ਸਾਰਾ ਦਿਨ ਤੇ ਨਈ ਪਾਇਆ ਜਾਂਦਾ। ਬੱਚੇ ਨੂੰ ਬਿਲਕੁੱਲ ਵੀ ਜੇ ਹਾਂ-ਹਾਂ ਰਾਤੀ ਪਾ ਕੇ ਸਵਾਦੋ ਬ ਚਿਆਂ ਨੂੰ ਹਾਂ ਬਿਲਕੁਲ ਆਰਾਮ ਨਾਲ ਸੋ ਜਾਂਦਾ ਫੇਰ ਬੱਚੇ ਬੱਚਾ ਨਾ ਰਾਤ ਨੂੰ, ਰਾਤੀ ਠੀਕ ਐ ਦਿਨੇ ਨਾ ਪਾਓ ਬੱਚਿਆਂ ਨੂੰ
ਬੱਚਿਆਂ ਨੂੰ ਅਸੀਂ ਲੋਕ ਦੇਆਨ ਨੀ ਦੇ ਪਾਂਦੇ। ਰਾਤੀ ਸੁੱਤਾ ਰੈਂਦਾ ਫੇਰ ਉਇੳ ਬੱਚੇਆਂ ਨੂੰ ਖ਼ਰਾਬ ਕਰਦਾ ਐ। ਅਸੀਂ ਕੀ ਐ ਕਿ ਕਦੀ ਨੀਂਦਰ ਜਾਦਾ ਲੱਗ ਜਾਂਦੀ ਜੀਦੇ ਕਾਰਨ ਬ ਬੱਚਿਆਂ ਨੂੰ ਦਿਨਾ ਐ ਧਿਆਨ ਨੀ ਏ ਦੇ ਅਸੀਂ ਧੇਆਨ ਦੇ ਸਕਦੇ ਆ ਕੰਮ ਕਰਦੀ
ਹਾਂਜੀ-ਹਾਂਜੀ ਜਿੰਨੀ ਵਾਰੀ ਡਾਈਪਰ ਬਦਲਣਾ ਪੈਂਦਾ ਓਨੀ ਵਾਰੀ ਬੱਚੇ ਨੂੰ ਸਪੰਚ ਵੀ ਕਰਨਾ ਪੈਂਦਾ, ਓਨੀ ਵਾਰੀ ਸਾ, ਸਪੰਚ ਵੀ ਮੈਂ ਕੇਆ ਕਰਨਾ ਪੈਂਦਾ ਜਿੰਨੀ ਵਾਰੀ ਡਾਈਪਰ ਬਦਲੋ ਨਾਂ, ਸਾਫ਼ ਵੀ ਓਨੀ ਵਾਰੀ ਕਰਨਾ ਪੈਂਦਾ ਪਾਊਡਰ ਵੀ ਉਨੀ ਵਾਰੀ ਪਾਉਣਾ ਪੈਂਦਾ ਤਾਂ ਈ ਬੱਚੇ ਠੀਕ
ਸਹੀ ਗੱਲ ੲ ਫਿਰ ਦੀਨੇ ਕਿ ਨਾ ਨਾਲੇ ਫੇਰ ਮੇਰੇ ਬਚ ਚਨਨੀਆਂ ਤੇ ਪੋਟੀ ਕਰਦਾ ਏ ਬਾਰ-ਬਾਰ। ਤੇ ਕਿ ਕਹਿੰਦੇ ਨੇ ਜਿੰਨੇ ਜਿਤਨੀ ਵਾਰੀ ਪੋਂਟੀ ਕਰੇ ਉਤਨੀ ਵਾਰੀ ਡਾਇਪਰ ਰਾਤੀ ਏ ਕੀ ਕਾਟ ਵਾਟ ਉੱਠਦਾ ਏ ਫਿਰ ਡਾਈਪਰ ਬੰਦਾ ਪਾ ਸਕਦਾ ਐ ਰਾਤੀ। ਰਾਤੀ ਪੋਟੀ ਨੀ ਕਰ ੲ ਨਾ ਆਕੇ ਰਾਤੀ ਬਾਥਰੂਮ ਕਰਤਾ ੲ ਜਬ ਕਰਦਾ ਏ।
ਅੱਛਾ, ਹਾਂ ਠੀਕ ਐ ਠੀਕ ਆਂ, ਚਲੋ, ਬਸ-ਬਸ ਵਧੀਆ। ਹਾਂ ਸਭ ਠੀਕ ਏ ਬੱਚੇ ਮੇਰੇ ਹਾਂ ਹਾਂਜੀ-ਹਾਂਜੀ ਸਭ ਵਦਿਆ। ਮੇਰੇ ਤਿੰਨ ਬੱਚੇ ਨੇ ਤਿੰਨ ਕੁੜੀਆਂ ਨੇ ਮੇਰੀਆਂ ਕੁੜੀਆਂ ਨੇ ਤਿੰਨ।
ਤੈ੍ ਓ ਕੁੜੀਆਂ?
ਹਾਂਜੀ-ਹਾਂਜੀ ਤਿੰਨੋ ਕੁੜੀਆਂ ਨੇ ਮੇਰੀ ਹਾਂਜੀ-ਹਾਂਜੀ। ਚਲੋ ਰਾਜੀ ਰੈਨ ਠੀਕ ਨੇ ਵਦਿਆ ਪੜ੍ਹਦੀਆਂ ਲਿਖਦੀਆਂ ਪਈਆਂ। ਆਪਣੇ ਹੀ ਮੁੰਡੇ ਹੈਗੇ ਨੇ ਅੱਜ-ਕੱਲ ਤੇ ਕੁੜੀਆਂ ਈ
ਕੁੜੀਆਂ ਈ ਅੱਜ-ਕਲ੍ਹ ਮੁੰਡੇ ਹੀ ਬਣ‌ ਕੇ ਬਣ ਓ ਪੈਨ ਤੁਸੀਂ ਵੇਖ ਲੋ ਸਈ ਸਹੀ ਗੱਲ ਆ
ਉ ਕੁੜੀਆਂ ਦੀ ਮੁੰਡੇ ਦੀ ਚਾਅ ਦੇ ਵਿੱਚ ਆਪਨੇ ਸ਼ਰੀਰ ਖ਼ਰਾਬ ਕਰਲੋ ਭਵਾ।
ਹੂੰ-ਹੂੰ। ਸਈ ਗੱਲ ਚਲੋ ਠੀਕ ਏ ਫੇਰ ਭੈਨ ਜੀ ਫੇਰ ਫੋਨ ਲਾਵ
ਹਾਂਜੀ ਓਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਓਕੇ